ਹ
ਹੈਲੋੋ ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਕਿਵੇਂ ਹੋ ਤੁਸੀਂ।
ਦੋ ਦੋ ਅਵਾਜ਼ ਆ ਰਹੀ ਏ।
ਮੇਰੀ। ਉਹ ਪਤਾ ਨੀ ਕਿਉਂ ਆ ਰਹੀ ਏ।
ਕੀ ਕਰ ਰਹੇ ਓ ਤੁਸੀਂ।
ਮੈਂ ਕੁਛ ਨੀ ਬਸ ਹੁਣੀ ਮੈਂ ਬਾਹਰੋਂ ਆਈ ਸੀ।
ਅੱਛਾ।
ਹਾਂਜੀ।
ਪੜ੍ਹਦੇ ਓ ਯਾ ਫਿਰ ਮੈਰਿਡ ਓ ਤੁਸੀ?
ਨਈ ਮੈਂ ਪੜਾਈ ਕਰਦੀ ਆਂ, ਹੁਨ ਮੈਂ ਟਵੈਲਥ ਹੋਈ ਏ ਮੇਰੀ।
ਅੱਛਾ, ਹੋਨੇ ਟਵੈਲਥ ਹੋਈਏ। ਅੱਛਾ, ਕੇੜੀ ਸਟਰੀਮ ਤੋਂ ਹੈਗੇ ਓ?
ਮੈਂ
ਸਟ੍ਰੀਮ-ਸਟ੍ਰੀਮ ਆਟਸ, ਕੋਮਰਸ, ਸਾਇਨਸ
ਓ ਅੱਛਾ ਓ ਮੈਂ ਕੀ ਕੈਂਦੇ ਨੇ ਮੈਥ ਮੈਟਿਕਸ ਨੋਨ ਮੈਡੀਕਲ
ਅੱਛਾ, ਤੇ ਹੁਨ ਕੀ ਕਾਰਦੇ ਓ ਮਤਲਬ?
ਹੁਨ ਤੇ ਸਟੱਡੀ ਕਰਦੀ ਪਈ ਆਂ, ਮੈਂ।
ਹਾਂਜੀ, ਸਟੱਡੀ ਚ ਕੀ ਕਾਰਦੇ ਓ, ਅੱਛਾ। ਚਲੋ, ਵਦੀਆ ਵੇ।
ਹਾਂ, ਹੋਰ ਤੁਸੀ ਦੱਸੋ ਤੁਸੀ ਕੀ ਕਰਦੇ ਓ?
ਮੈਂ ਕਲਾਸ ਇਲੇਵਨਥ ਚ ਹੈਗੀ ਆਂ।
ਅੱਛਾ, ਇਲੇਵਨਥ ਕਲਾਸ ਚ ਓ ਤੁਸੀ, ਤੁਸੀ ਕੇੜੇ ਸਬਜੈਕਟ ਲਿੱਤੇ ਹੋਏ ਨੇ?
ਮੈਂ ਤਾਂ ਆਰਟਸ ਲਿੱਤੀ ਏ।
ਤੁਸੀ ਰੈੱਦੇ ਕਿੱਥੇ ਓ?
ਜੈਪੁਰ।
ਅੱਛਾ, ਹੋਰ ਦੱਸੋ
ਹਾਂਜੀ।
ਹਾਂਜੀ, ਹੋਰ ਦੱਸੋ ਤੁਹੀ
ਤੁਸੀ ਦੱਸੋ, ਅਪਨੀ ਫੇਵਰੇਟ ਪਲੇਸ ਔਰ ਐਨੀਥਿਂਗ
ਫੇਵਰੇਟ ਪਲੇਸ ਤੇ ਮੇਰਾ ਹੈਗਾ ਏ, ਕੀ ਕੈਂਦੇ ਨੇ ਲੱਦਾਖ
ਅੱਛਾ, ਗਏ ਦੇ ਓ ਤੁਸੀ?
ਨਈ, ਮਤਲਬ ਗਏ ਨੀ ਐ ਮਤਲਬ ਫੇਵਰੇਟ ਹੈਗਾ ਏ ਮਤਲਬ ਜਾਨ ਦਾ ਮੇਰਾ ਮਨ ਹੈ ਓਥੇ
ਅੱਛਾ-ਅੱਛਾ।
ਹਾਂਜੀ।
ਤੇ ਫੇਵਰੇਟ ਕੁਛ ਫਰੂਟਸ, ਫੂਡ ਐਨੀਥਿੰਗ
ਫ ਫੂਡ ਮੈਨੂੰ ਫਾਸਟ ਫੂਡ ਈ ਪਸੰਦ ਨੇ, ਬਨਾਨਾ ਓਰ ਖਾਨਾ ਵੀ। ਔਰ
ਸਾਰੇਆਂ ਨੂੰ ਐਹੀ ਪਸੰਦ ਏ ਫਾਸਟ-ਫੂਡ ਚ
ਮੋਮੋਸ ਫੇਵਰੇਟ ਨੇ, ਮੇਰੇ।
ਅੱਛਾ। ਤੁਸੀਂ ਕਿੱਧਰੋਂ ਦੇ ਹੈਗੇ ਓ? ਅੱਛਾ।
ਹਾਂਜੀ।
ਹੋਰ ਦੱਸੋ
ਹੋਰ, ਬਾੱਸ ਤੁਸੀ
ਲੰਚ ਬਨ ਗੇਆ ਵੇ?
ਅਜੇ ਤੇ ਨੀ, ਹਜੇ ਤਾਂ ਮੈਂ ਬਾਰੋਂ ਈ ਆਈ ਆਂ ਹਜੇ ਤੇ ਕੁਛ ਨੀ ਪਤਾ।
ਲੇਟ ਬਨਦਾ ਏ?
ਹਾਂਜੀ ਲੇਟ ਹੀ ਖਾਂਦੇ ਹਾਂ ਅਸੀਂ।
ਅੱਛਾ।
ਹਾਂਜੀ ਹੋਰ ਤੁਸੀਂ ਦੱਸੋ। ਅਸੀਂ ਦੇਖੋ ਅੱਜ ਕੀ ਬਣੇਗਾ।
ਅੱਛਾ ਹਜੇ ਡਿਸਾਈਡ ਵੀ ਨੀ ਕੀਤਾ ਸਾਡੇ
ਤੁਸੀਂ ਦੱਸੋ ਤੁਹਾਡੇ ਵੀ ਬਣਿਆ ਅੱਜ਼
ਨਹੀਂ ਸਾਡੇ ਇੱਥੇ ਤੇ ਰਾਜਮਾਂ ਚਾਵਲ ਬਣਨਗੇ।
ਹੋਰ ਤੁਸੀਂ ਕੀ ਕਹਿੰਦੇ ਨੇ ਸਵੇਰੇ ਤੇ ਸਕੂਲ ਜਾਂਦੇ ਹੋਵੋਗੇ ਤੁਸੀਂ
ਹਾਂਜੀ ਹੁੰਦੀ ਆ।
ਹਾਂਜੀ ਕੋਚਿੰਗ ਵਗੈਰਾ ਵੀ ਤੇ ਕੰਪਿਊਟਰ ਸੈਂਟਰ ਹਾਂਜੀ ਏਧਰ ਮੈ ਵੀ ਜਾਂਦੀ ਆ।
ਹਾਂ ਮੈਂ ਤਾਂ ਬੇਸਿਕ ਸਿੱਖ ਰਈ ਸੀ।
ਮੈਂ ਉਹ ਸਿੱਖਦੀ ਪਈ ਆਂ ਏ ਬੀ ਸੀ
ਹਾਂਜੀ।
ਹਾਂਜੀ ਆਈ ਕੋਰਸ
ਹੋਰ ਦੱਸੋ।
ਹੋਰ ਬਸ ਮਤਲਬ ਕਿ ਤੁਹਾਨੂੰ ਕੁਛ ਬਣਾਣਾ ਬਣਾਉਣਾ ਆਂਦਾ।
ਹਾਂਜੀ
ਮਤਲਬ ਤੁਹਾਨੂੰ ਕੁਛ ਬਣਾਉਣ ਚ ਕੀ ਪਸੰਦ ਏ
ਮੈਨੂੰ ਤਾਂ ਫਾਸਟ ਫੂਡ ਬਣਾਣਾ ਈ ਪਸੰਦ ਏ। ਤੇ ਓਦਾਂ ਪਸੰਦ ਹੈਗਾ ਬਣਾਣਾ ਕੁਕਿੰਗ ਅੱਛੀ ਹੈ ਬਾਕੀ ਮੇਰੀ ਬਸ ਮੰਮੀ ਨੀ ਬਣਵਾਦੀ ਮੇਰੇ ਕੋਲੋਂ ਬਹੁਤ ਘੱਟ
ਕੀ-ਕੀ ਬਣਾ ਲੈਂਦੇ ਹੋ ਤੁਸੀਂ।
ਮਤਲਬ ਇੱਕ ਦੋ ਦਿਨ ਪਹਿਲੇ ਮੈਂ ਪਾਲਕ ਪਨੀਰ ਬਣਾਏ ਸੀਗੇ।
ਤੇ ਮੈਂਨਸ ਨਟਸ ਨਮਕੀਨ ਦੀ ਸਬਜ਼ੀ ਹੋ ਗਈ ਆ ਆਲੂ ਦੀ ਸਬਜ਼ੀ ਹੋ ਗਈ। ਮਤਲਬ ਮੈਂ ਬਣਾ ਲੈਂਨੀ ਹਾਂ ਦਾਲ ਨੂੰ ਤੜਕਾ ਲਾ ਲਿੱਤਾ।
ਰੈਸਿਪੀ ਦੱਸੋਗੇ।
ਹਾਂਜੀ
ਰੈਸਿਪੀ ਭਲਾ ਦੱਸੋਗੇ ਕਿਦਾ ਬਣਾਉਂਦੇ ਹੋ।
ਆਵਾਜ਼ ਢੰਗ ਅੱਛੀ ਨਹੀ ਮਤਲਬ ਸਮਝ ਨਾਲ ਨਹੀਂ ਆ ਰੀ
ਹਾਂ ਮੈਂ ਕਹਿ ਰਹੀ ਹਾਂ ਰੈਸਪੀ ਦੱਸੋਗੇ ਮੈਨੂੰ ਕਿੱਦਾਂ ਬਣਾਉਂਦੇ ਹੋ ਤੁਸੀਂ।
ਹਾਂਜੀ ਪੁੱਛੋ ਕਿਹੜੀ ਦੱਸੋ
ਤੁਸੀਂ ਕੁਛ ਵੀ ਦੱਸ ਦੋ ਫਾਸ ਫਾਸਟ ਫੂਡ ਚ ਕੁਛ ਵੀ ਦੱਸ ਦਿਉ।
ਪਹਿਲੇ ਤਾਂ ਪਾਲਕ ਪਨੀਰ ਮਤਲਬ ਆਇਆ ਪਿਆਜ਼ਾਂ ਨੂੰ ਕੁਤਰ ਕੇ ਕੁਤਰ ਕੇ ਨਹੀਂ ਤਾਂ ਬਰੀਕ- ਬਰੀਕ ਕੱਟ ਕੇ ਉਹਨਾਂ ਨੂੰ ਫਿਰ ਫਰਾਈ ਕੀਤਾ ਤੇਲ ਚ ਫਰਾਈ ਕਰਨ ਦੇ ਬਾਅਦ ਉਹ ਤਾਂ ਬਰਾਉਨਿਸ਼ ਹੋ ਜਾਂਦੇ ਨੇ ਤੇ ਅਸੀਂ ਮਤਲਬ ਮਸਾਲੇ ਪਾ ਦਿੰਨੇ ਹਾਂ। ਫਿਰ ਉਸ ਤੋਂ ਬਾਅਦ ਥੋੜਾ ਫਰਾਈ ਹੋ ਕੇ ਥੋੜਾ ਤੇਲ ਉੱਤੇ ਆ ਜੇ ਹਲਕਾ ਜਿਹਾ ਉਸ ਤੋਂ ਬਾਅਦ ਟਮਾਟਰ ਦੀ ਪਿਓਰੀ ਪਿਆਉਂਦੇ ਆ ਉਸ ਤੋਂ ਫੇਰ ਉਹ ਫਰਾਈ ਹੋ ਜਾਂਦੀ ਏ ਗ੍ਰੇਵੀ ਬਣ ਜਾਂਦੀ ਏ ਚੰਗੀ ਤਰ੍ਹਾਂ ਫੇਰ ਪਾਲਕ ਨੂੰ ਪਾ ਕੇ ਥੋੜ੍ਹੀ ਦੇਰ ਉਹਨੂੰ ਉਬਾਲ ਕੇ ਫੇਰ ਪਨੀਰ ਪਾ ਕੇ ਮਤਲਬ ਉਹਨਾਂ ਨੂੰ ਥੋੜ੍ਹਾ ਉਬਾਲਣ ਇੱਚ ਰੱਖ ਦਿੰਣੇ ਆ
ਕਿਧਰ ਰਹਿਂਦੇ ਹੋ ਤੁਸੀ ਤਰਨਤਾਰਨ ਅੱਛਾ ਚਲੋ ਮੈਂ ਵੀ ਟਰਾਈ ਕਰਾਂਗੀ ਫੇਰ
ਹਾਂਜੀ ਲਸਣ ਅਦਰਕ ਮਤਲਬ ਸਭ ਕੁੱਛ ਪਾ ਪੂ ਕੇ ਫਿਰ ਤਾਂ ਹੀ ਸੁਵਾਦ ਆਂਦੈ
ਹਾਂਜੀ ਹਾਂਜੀ ਇਹ ਤੇ ਪਤਾ ਮੈਨੂੰ
ਹਮ
ਹੋਰ ਦੱਸੋ ਤੁਸੀਂ ਤੁਹਾਨੂੰ ਕਿਹੜੀ ਕਿਹੜੀ ਆਉਂਦੀ ਹੈ ਰੈਸਿਪੀ
ਮੈਨੂੰ ਤੇ ਨੋਰਮਲੀ ਫਾਸਟ ਫੂਡ ਚ ਆਉਂਦੈ ਬਸ ਕੁੱਛ ਕੁੱਛ
ਤੁਸੀਂ
ਹਾਂਜੀ
ਹੁਣ ਇਲੈਵੰਥ ਹੋ ਜਾਏਗੀ ਉਦੋਂ ਬਾਅਦ ਟਵੈਲਖ ਉਸ ਤੋਂ ਬਾਅਦ ਕੀ ਸੋਚਿਆ ਤੁਸੀਂ
ਉਸ ਤੋਂ ਬਾਅਦ ਉਹ ਸੋਚਿਆ ਡਿਜ਼ਾਇਨ ਸੋਚਿਆ ਟਾਫਿਕ ਹੋ ਗੇ ਜਿਵੇਂ ਇੱਕ ਹੋਰ ਹੁੰਦਾ ਉਹ
ਅੱਛਾ
ਉਹ ਸੋਚਿਆ ਕਰਨ ਲਈ ਤਾਂ ਕੇ
ਮੈਂ ਤੇ ਹਜੇ ਸੋਚਿਆ ਕਿ ਵੀ ਮੇਕਅੱਪ ਦਾ ਕੋਰਸ ਕਰਾਂਗੀ ਔਲਰਾਊਂਡਰ ਮੇਕਅੱਪ ਆਰਟੀਸਟ
ਮਤਲਬ ਉਹ ਤੁਸੀਂ ਫੇਰ ਸਿੱਖੋਗੇ ਤਾਂ ਔਰੈਨ ਤੋਂ ਹੀ ਸਿੱਖ ਲ ਲੈਣਾ ਔਰੈਨ ਵੀ ਬਹੁਤ ਅੱਛੀ ਬਾਹਰ ਦੀ ਕੰਪਨੀ ਏ ਕੈਨੇਡਾ ਦੀ
ਅੱਛਾ
ਤੁਹਾਨੂੰ ਉਹਦੇ ਚ ਇੰਟਰਸਟ ਹੋਏਗਾ ਮੇਕਅੱਪ ਚ
ਹਾਂਜੀ ਹਾਂਜੀ ਮੇਕਅੱਪ ਚ ਹੇਅਰ ਚ ਮਤਲਬ ਔਲਰਾਊਡਰ ਹੈ
ਅੱਛਾ ਤੇ ਮੇਰੀ ਮੇ ਮੇਰੀ ਕਜ਼ਨ ਨੇ ਵੀ ਕੀਤਾ ਏ
ਅੱਛਾ
ਔਰੈਨ ਇੰਟਰਨੈਸ਼ਨਲ ਸਕੂਲ ਹੈਗਾ ਉਹ ਸਕੂਲ ਨੂੰ ਹੀ ਪੜ੍ਹਾਂਦੇ ਆ ਮਤਲਬ ਜਿਵੇਂ ਕੋਈ ਵੀ ਨੋਰਮਲੀ ਚੀਜ਼ ਬੇਸਿਕ ਜੀ ਬੇਸਿਕ ਤੋਂ ਬੇਸਿਕ ਹਮ ਸਮਝਾਉਂਦੇ ਨੇ ਜਿਵੇਂ ਨੋਟਬੁੱਕ ਚ ਨੋਟਸ ਬਣਾ ਲਿੱਤਾ
ਅੱਛਾ ਅੱਛਾ ਮਤਲਬ ਕਿ ਸਕੂਲ ਚ ਹੀ ਪੜ੍ਹਾਉਂਦੇ ਨੇ ਉਹਦੇ ਬਾਰੇ
ਨਹੀਂ ਸਕੂਲ ਚ ਨਹੀਂ ਪੜ੍ਹਾਂਦੇ ਮਤਲਬ ਜਿਹੜੀ ਕੰਪਨੀ ਹੈਗੀ ਉਹ ਸਕੂਲ ਹੀ ਆ ਪੂਰੀ ਤੇ ਮਤਲਬ ਆ ਤੁਸੀਂ ਕਿੱਥੇ ਪਤਾ ਕਰਾਨ ਕਰਨਾ ਉੱਥੇ ਜਿੱਥੇ ਤੁਸੀਂ ਰਹਿੰਦੇ ਹੋ ਔਰੈਨ ਇੰਟਰਨੈਸ਼ਨਲ ਠੀਕ ਹੈ ਉਹ ਬਹੁਤ ਅੱਛੀ ਕੰਪਨੀ ਐ
ਤੇ ਏਹ ਕੋਈ ਕੰਪਨੀ ਮਤਲਬ ਕੰਪਨੀ ਦੇ ਬਾਰੇ ਕਿੱਧਰ ਪਤਾ ਚੱਲੇਗਾ ਮੈਨੂੰ
ਹਾਂਜੀ
ਕੰਪਨੀ ਦੇ ਬਾਰੇ ਮੈਨੂੰ ਕਿੱਧਰੋਂ ਪਤਾ ਚੱਲੇਗਾ ਕੀ ਏਹ ਕੰਪਨੀ ਇੱਧਰ ਏ
ਮਤਲਬ ਤੁਸੀਂ ਚੈਟ ਜੀ ਪੀ ਟੀ ਤੇ ਸਰਚ ਕਰ ਲਓ ਤੁਹਾਡਾ ਸ਼ਹਿਰ ਦਾ ਨਾਮ ਪਾਲੋ 'ਤੇ ਉੱਥੇ ਸਰਚ ਕਰੋ ਕੀ ਐਥੇ ਕੇੜੀ ਥਾਂ 'ਤੇ ਓਰੇਨ ਇੰਟਰਨੈਸ਼ਨਲ ਕੰਪਨੀ ਹੈਗੀ ਏ।
ਓਰੇਨ ਇੰਟਰਨੈਸ਼ ਨਲ।
ਓਰੇਨ ਇੰਟਰਨੈਸ਼ਨਲ। ਨਈ ਤਾਂ ਤੁਸੀਂ ਲਿਖ ਲੋ ਬੋਤ ਵਧੀਆ ਐਸੇ ਤਾਂ ਮੇਰੀ ਕਜ ਮਤਲਬ ਓ, ਓ ਤਾਂ ਕੋਰਸ ਹੁੰਦਾ ਐ ਤਿੰਨ ਤਿੰਨ ਲੱਖ ਦਾ ਮਤਲਬ ਪੂਰੇ ਸਕੂਲ ਅਕੁਨ ਜਿਵੇਂ ਤਿੰਨ
ਤੇ ਤਿੰਨ ਸਾਲ ਲੱਗ ਗਏ ਆ ਤੇ ਓਲ ਰਾਊਂਡਰ ਐੱਲਰਾਊਂਡਰ ਕੋਰਸ ਹੋਏਗਾ ਤਿੰਨ ਲੱਖ 'ਚ।
ਹਾਂਜੀ।
ਜੇ ਕਰਨਾ ਤਾਂ ਡੇਢ ਸਾਲ ਦਾ ਕੀ ਹੁੰਦਾ ਐ। ਮਤਲਬ ਲੱਖਾਂ ਇੱਕ ਡੇਢ ਲੱਖ ਦਾ ਹੁੰਦਾ ਏ। ਅੱਛਾ। ਕੀ ਨਾਮ ਦੱਸਿਆ ਸੀ ਤੁਸੀਂ? ਅੱਛਾ ਕੰਪਨੀ 'ਚ ਕੀ ਨਾਮ ਦੱਸਿਆ ਈ ਤੁਸੀਂ?
ਓਰੇਨ ਇੰਟਰਨੈਸ਼ਨਲ।
ਅੱਛਾ ਠੀਕ ਏ।
ਹਾਂਜੀ ਓ ਵੀ ਬੋਤ ਵਧੀਆ। ਤੇ ਨਈ 'ਤੇ ਲੈਕਮੇ ਦਾ ਵੀ ਨੈਕ ਲੈਕਮੇ ਹੋ ਗਿਆ
ਅੱਛਾ। ਉਦੇ ਚ ਵੀ ਟਰਾਈ ਕਰ ਸਕਦੇ ਓ, ਚਲੋ ਫਿਰ ਦੇਖੋ ਕਰਾਂਗੇ ਟਰਾਈ ਤਾਂ।
ਹਾਂਜੀ।
ਜਿੱਦਾਂ ਤੁਹਾਡੀ ਕਜ਼ਨ ਜੋ ਨੇ ਉਨਾਂ ਨੂੰ ਆ ਗਿਆ ਮੇਕਅਪ ਵਗੈਰਾ ਦਾ।
ਹਾਂਜੀ।
ਜੋ ਤੁਹਾਡੀ ਕਜ਼ਮ ਵਗੈਰਾ ਨੇ ਉਨਾਂ ਨੂੰ ਆ ਗਿਆ ਮੇਕਅਪ ਵਗੈਰਾ ਦਾ, ਕੋਰਸ ਵਗੈਰਾ।
ਹਾਂ ਉਨੂੰ ਸਾਰਾ ਪਤਾ ਵੇ।
ਅੱਛਾ ਤੇ ਓ ਤੇ ਫਿਰ ਕਰ ਲੈਂਦੇ ਹੋਏਗੇ ਮੇਕਅਪ ਵਗੈਰਾ।
ਹਾਂਜੀ। ਓ ਪੂਰਾ ਸ ਉਨੇ ਪੂਰਾ ਸਿੱਖਿਆ ਦੇ ਬਸ ਪ੍ਰੈਕਟਿਸ ਦੀ ਜ਼ਰੂਰਤ ਏ ਉਦੇ 'ਚ।
ਅੱਛਾ ਤੇ
ਪ੍ਰੈਕਟਿਸ ਨੀ ਕਰੋਗੇ ਤਾਂ ਕੁਛ ਨੀ ਹੋਏਗਾ।
ਅੱਛਾ ਅਗਰ ਮਤਲਬ ਉਨਾਂ ਨੂੰ, ਉਨਾਂ ਨੂੰ ਆ ਗਿਆ ਤੇ ਫਿਰ ਓ ਤੇ ਮੈਂ ਸਟੂਡੀਓ ਵਗੈਰਾ ਓਪਨ ਕਰੇਗੇ ਜਾਂ ਏਦਾ ਈ।
ਨਈ ਓ ਤਾਂ ਫਿਰ ਹੁਣ ਜੋਬ ਕਰ ਰਈ ਕਿੱਥੇ।
ਜੋਬ ਕਰਦੇ ਪੇ ਨੇ।
ਹਾਂਜੀ।
ਤੇ ਮੈਂ ਕੈ ਰੀਆ ਇੰਨਾ ਵਧ ਉਨਾਂ ਨੇ ਸਿੱਖਿਆ ਤੇ ਨਾਜ ਸਿੱਖ ਵਿਖ ਕੇ ਹੋਰ ਜਿਆਦਾ ਥੋੜਾ ਆਪਣਾ ਸਟੂਡੀਓ ਓਪਨ ਕਰ ਲਿਆ ਉਦੇ 'ਚ ਵੀ ਫਾਇਦਾ ਐ।
ਹਾਂਜੀ।
ਮੈਂ ਕੈ ਰੀਆ ਅਗਰ ਉਨਾਂ ਨੇ ਇੰਨਾ ਕੁਛ ਸਿੱਖਿਆ ਹੋਇਆ ਏ ਤਾਂ ਆਪਣਾ ਸਟੂਡੀਓ ਵਗੈਰਾ ਓਪਨ ਕਰ ਲੈਣ।
ਉਦੇ ਲਈ ਤਾਂ ਫਿਰ ਪੈਸੇ ਵੀ ਚਾਈਦੇ ਐ ਸਾਰੇ ਮਿਡਲ ਕਲਾਸ ਨੇ ਸੋਚ ਸਮਝ ਅੱਗੇ ਵ ਤੇ
ਅੱਛਾ-ਅੱਛਾ ਠੀਕ ਏ ਹੁਣ ਏ ਵੀਰ
ਉਹ ਥੋੜਾ ਬੋਤ ਬਸ ਖਰਚਾ ਚਲਾ ਰਹੀ ਏ ਆਪਣਾ ਖੁਦ ਕਾ ਬਸ।
ਅੱਛਾ ਅੱਛਾ।
ਤੇ ਉਹਦੇ ਕੋਲੋਂ ਫਿਰ ਆਪਣਾ ਵੀ ਨਈ ਹੁੰਦਾ ਕਿਉਂਕਿ ਥੱਕ ਜਾਂਦੀ ਏ ਉਹ ਵੀ ਥੋੜਾ ਬਹੁਤ ਨਾ।
ਅੱਛਾ। ਤੇ ਉਹਨਾਂ ਦਾ ਕੋਰਸ ਕੰਪਲੀਟ ਹੋ ਗਿਆ? ਹਾਂਜੀ, ਉਹਨਾਂ ਦਾ ਕੋਰਸ ਕੰਪਲੀਟ ਹੋ ਗਿਆ?
ਹਾਂਜੀ ਉਹਦਾ ਤਾਂ ਉਹਨੇ ਸਟਾਰਟ ਕੀਤਾ ਸੀ, ਇਲੈਵਨਥ ਔਰ ਟਵੈਲਥ ਚ' ਤੇ ਉਹਦਾ ਹੁਣ ਪੂਰਾ ਹੋ ਗਿਆ ਫੇਰ ਉਸ ਤੋਂ ਬਾਅਦ ਉਹਨੇ ਮਤਲਬ, ਇੰਟਰਨਸ਼ਿਪ ਕੀਤੀ। ਮਤਲਬ ਉਹ ਜੋਬ ਵੀ ਖੁਦ ਹੀ ਪ੍ਰੋਵਾਈਡ ਕਰਦੇ ਆ।
ਅੱਛਾ- ਅੱਛ।
ਉਹ ਪਲੇਸਮੈਂਟ ਕਰਦੇ ਨੇ ਜੇ ਤੁਸੀਂ ਬੋਲੋਗੇ ਨਾ ਕਿ ਸਾਨੂੰ ਜੋਬ ਲਈ ਵੀ ਪਲੈ ਮਤਲਬ ਪਲੇਸਮੈਂਟ ਚਾਈਦੀ ਐ ਤਾਂ ਮਿਲ ਜਾਏਗੀ ਉਹਨਾਂ ਨੇ ਹਾਂ ਹੀ ਕਰਨੀ ਕਿਉਂਕਿ ਇਹ ਵ ਈ ਵੱਡੀ ਕੰਪਨੀਆਂ ਤਾਂ ਵੈਸੇ ਹੀ ਹਾਈ ਕਰੇਗੀ, ਹਾਇਰ ਕਰਦੀ ਜੋਬ ਲਈ
ਅੱਛਾ- ਅੱਛਾ।
ਹਾਂਜੀ
ਠੀਕ ਪਹਿਲਾਂ ਇੱਕ ਵਾਰੀ ਦੇਖਾ ਗੇ ਮੈ ਫਿਰ ਕਰਾਗੀ।
ਚਲੋ ਠੀਕ ਐ। ਮੈਨੂੰ ਕਿਸੇ ਦਾ ਕੋਲ ਆ ਰਿਹਾ।
ਠੀਕ ਹੈ। ਗਿਆਰਾਂ ਮਿੰਟ ਗੱਲ ਕਰ ਲਈ ਤੀ ਉਹਨੂੰ ਬੰਦ ਕਰ ਉਪਰ ਦੀ